ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ। ਠਾਕ
ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀਂ ਦੱਸੋ।
ਬਸ ਠੀਕ ਠਾਕ ਸਾਡਾ ਵੀ ਵਧੀਆ
ਚਲੋ ਬਹੁਤ ਵਧੀਆ।
ਹੋਰ
ਕੀ ਕਰ ਰਹੇ ਸੀ। ਮੈਂ ਪਲਟ ਮੈਂ ਉਪਰ ਆਈ ਤੀ ਪਲਾਂਟਸ ਨੂੰ ਨਾ ਪਾਣੀ ਦੇਨ ਹਾਂਜੀ ਕਾਫੀ ਸਾਰੇ ਪਲਾਂਟਸ ਰੱਖੇ ਹੋਏ ਨੇ ਨਾ। ਫਿਰ ਉਹਨਾਂ ਨੂੰ ਪਾਣੀ ਵਗੈਰਾ ਦੇਈ ਦਾ। ਹਾਂਜੀ, ਗਰਮੀ ਬਹੁਤ ਹੋਈ ਹੋਈ ਹੈ ਨਾ, ਫਿਰ ਇਹਨਾਂ ਨੂੰ ਵੀ ਤਾਂ ਲੱਗਦੀ ਹੈ।
ਇਹ ਤਾਂ ਬਹੁਤ ਵਧੀਆ ਗੱਲ ਹੈ।
ਹਾਂਜੀ- ਹਾਂਜੀ, ਬਸ। ਸਵੇਰੇ- ਸ਼ਾਮ ਦੇ ਦੀ ਦਾ। ਕਾਫੀ ਸਾਰੇ ਪਲਾਂਟਸ ਹੈਗੇ ਨੇ। ਫਿਰ ਐਮ ਜਾ ਐਵੀ ਜਿਹਾ ਮੁਰਝਾ ਜਾਣਦੇ ਨੇ।
ਹਾਂਜੀ, ਗਰਮੀ ਬਹੁਤ ਪੈ ਰਹੀ ਹੈ।
ਹਾਂਜੀ- ਹਾਂਜੀ, ਤੇ ਇਹਨਾਂ ਨਾਲ ਹੀ ਤਾਂ ਸਾਨੂੰ ਆਕਸੀਜਨ ਮਿਲਣੀ ਹੈ ਇਹਨਾਂ ਬੜਾ ਕੁਛ ਦਿੰਦੇ ਨੇ ਸਾਨੂੰ ਫਾਇਦੇ ਬੜੇ ਨੇ ਇਹਨਾਂ ਦੇ, ਹਾਂਜੀ -ਹਾਂਜੀ। ਹੋਰ ਤੁਸੀਂ ਦੱਸੋ, ਤੁਸੀਂ ਕਿ ਕਰ ਰਹੇ ਸੀਗੇ?
ਮੈਂ, ਕਿ ਕਰਨਾ ਮੈਂ ਮੰਡੀ ਗਿਆ ਸੀ। ਅਚਾਰ ਪਾਣਾ ਸੀ ਅੰਬ ਦਾ। ਨਹੀਂ, ਅੰਬ ਹੀ ਪਤਾ ਕਰਨ ਗਿਆ ਸੀ ਤੇ ਆ- ਹਾਂ-ਹਾਂ -ਹਾਂ, ਤੇ ਕਿ ਉਹ ਆ ਰਾਮ ਕੇਲਾ ਅੰਬ ਹੁੰਦਾ ਵਾ ਨਾ।
ਹਾਂਜੀ -ਹਾਂਜੀ, ਅਚਾਰ ਇਹਦਾ ਹੀ ਪੈਂਦਾ ਨਾ।
ਹਾਂ ਹਾਂ, ਉਹ ਦੂਜੇ ਅੰਬ ਤੇ ਬਥੇਰੇ ਜਗ੍ਹਾ ਮਿਲ ਰਹੇ ਸੀ। ਉਹ ਰਾਮ ਕਿਲਾ ਨਹੀਂ ਮਿਲ ਰਿਹਾ।
ਅੱਛਾ, ਫ ਆਹ! ਹਾਂ -ਹਾਂ ਮੇਰੇ ਫਿਰ ਹਾਲੇ ਨਾ ਸ਼ੁਰੂਆਤ ਹੈ ਤੇ ਕਿਤੇ- ਕਿਤੇ ਮਤਲਬ ਮਤਲਬ ਸ਼ੁਰੂਆਤ ਹੈ ਨਾ ਕ ਕਿਤੇੇ -ਕਿਤੇ ਦਿਖ ਜਾਂਦੇ ਨੇ ਮਤਲਬ ਦੇਸੀ ਤੇ ਆ ਹੀ ਰਹੇ ਨੇ। ਤੇ ਦੇਸੀ ਸਸਤਾ ਵੀ ਹੈ ਰਾਮ ਕੇਲਾ ਤੋਂ। ਰਾਮ ਕੇਲਾ
ਹਾਂਜੀ, ਰਾਮ ਕੇਲਾ ਲ ਲੋ ਤੁਹਾਡਾ ਤਿੰਨ- ਸਾਢੇ ਤਿੰਨ ਸੌ ਰੁਪਏ ਤ ਹੀ ਹੈਗਾ ਹੈ ਵਾ ਦੂਸਰਾ ਸਾਡਾ ਡੇਢ ਸੌ ਰੁਪਏ ਵੀ ਮਿਲ ਜਾਂਦਾ, ਸੌ ਰੁਪਏ ਵੀ ਮਿਲ ਜਾਂਦਾ।
ਅੱਛਾ -ਅੱਛਾ।
ਹਾਂਜੀ
ਠੀਕ ਹੈ- ਠੀਕ ਹੈ, ਨਹੀਂ ਬਹੁਤ ਵਧੀਆ ਫਿਰ ਹਾਂਜੀ -ਹਾਂਜੀ, ਮੈਂ ਅਸੀਂ ਪਾਇਆ ਮੈਂ ਮਤਲੱਬ ਮੇਰੀ ਮਦਰ ਇਨਲੋਅ ਪਾਉਂਦੇ ਨੇ।
ਅੱਛਾ! ਫਿਰ ਸਾਨੂੰ ਵੀ ਦੱਸ ਦੱਸ ਦੋ ਫਿਰ ਅਸੀਂ ਵੀ ਪਾਉਣਾ ਹੀ ਆ।
ਹਾਂਜੀ -ਹਾਂਜੀ, ਮੈਨੂੰ ਥੋੜਾ ਬਹੁਤ ਤੇ ਪਤਾ ਦੇਖੋ ਉਹਨਾਂ ਨੇ ਪਾਇਆ ਮਥਰ ਇਨ ਲਾਅ ਨੇ ਮਤਲੱਬ ਬਾਕੀ ਕਿ ਜਦੋਂ ਸਮਾਨ ਪੈਣਾ ਸੀ ਉਹ ਮੈਂ ਹੀ ਲਿਆਈ ਸੀਗੀ। ਮੈਂ ਹੀ ਕੀਤਾ ਸੀ ਨਾ। ਹਾਂਜੀ, ਉਹ ਨਾ ਬਸ ਜੀ ਪਹਿਲੇ ਤਾਂ ਤੁਸੀਂ ਰਾਮ ਕੇਲਾ ਹੀ ਦੇਖਣਾ ਦੇਸੀ ਤੇ ਪਾਣਾ ਨਾ। ਕਿਉਂਕਿ ਅਹ ਉਹ ਖਰਾਬ ਹੋ ਜਾਂਦਾ ਦੇਸੀ ਨਾ, ਤੇ ਰਾਮ ਕਿਲਾ ਨਹੀਂ ਹੁੰਦਾ ਮਤਲਬ, ਉਹ ਟਾਈਮ ਕੱਢ ਜਾਂਦਾ ਕਾਫੀ। ਉਹ ਜਿੰਨਾ ਪੁਰਾਣਾ ਹੋਏਗਾ ਓਨਾ ਹੀ ਵਧੀਆ ਤੁਹਾਡਾ, ਹਾਂਜੀ ਤੇ ਮੈਂ ਨਾ ਮਤਲਬ ਦਸ ਕਿੱਲੋ ਲਿਆਈ ਸੀ। ਐਕਚੁਲੀ ਅਸੀਂ ਤੇ ਦੀਦੀ ਨੂੰ ਵੀ ਦੇਣਾ ਸੀ ਨਾ ਫਿਰ, ਪਾ ਕੇ। ਤੇ ਬਲਕਿ ਅਸੀਂ ਹਲੇ ਹੋਰ ਪਾਣਾ ਮਤਲੱਬ, ਤੇ ਹਲੇ ਘੱਟ - ਮਤਲੱਬ ਓਡਰ ਹੋਰ ਆ ਗਿਆ ਸਾਨੂੰ, ਮਾਮਾ ਜੀ ਨੇ ਮੰਮੀ ਦੇ ਬ੍ਰਦਰ ਫਿਰ ਉਹਨਾਂ ਨੇ ਵੀ ਕਹਿ ਦਿੱਤਾ ਕਿ ਸਾਡਾ ਵੀ ਪਾ ਦੇਣਾ।
ਅੱਛਾ ਜੀ, ਐ ਤੇ ਫਿਰ ਤਾਂ ਤੁਸੀਂ ਤੇ ਕੰਮ ਹੀ ਖੋਲ ਲੋੋ ਅਚਾਰ ਦਾ।
ਠੀਕ ਹੈ।
ਹਾਂਜੀ ਹੈਲੋ!
ਮੈਂ ਵੀ ਇਹੀ ਕਹਿ ਰਹੀ ਸੀਗੀ ਮੈਨੂੰ ਮੈਂ ਕਿਹਾ ਕਿ
ਹਾਂਜੀ ਆਵਾਜ਼ ਘੱਟ ਰਹੀ ਜੀ ਤੁਹਾਡੀ।
ਹੈਲੋ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ।
ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਬੋਲੋ।
ਹੈਲੋ।
ਆ ਰਹੀ ਆਵਾਜ਼ ਹਾਂਜੀ ਆ ਰਹੀ ਆਵਾਜ਼।
ਹੈਲੋ।
ਹੈਲੋ।
ਹੈਲੋ।
ਹੈਲੋ ਹਾਂਜੀ ਆਵਾਜ਼ ਆ ਗਈ ਜੀ।
ਹੈਲੋ।
ਇੱਕ ਮਿੰਟ।
ਹੈਲੋ ਹੈਲੋ।
ਹਾਂਜੀ ਹਾਂਜੀ ਬੋਲੋ ਜੀ। ਹੈਲੋ।
ਹੈਲੋ। ਆਵਾਜ਼ ਆ ਰਹੀ ਹੈ ਤੁਹਾਨੂੰ ਹੈਲੋ।
ਹੈਲੋ।
ਨਹੀਂ ਹੈੋ।
ਫਈਫ।
ਹੈਲੋ ਆਵਾਜ਼ ਆਈ ਮੇਰੀ।
ਹੈਲੋ।
ਹੈਲੋ।
ਹੈਲੋ।
ਹੈਲੋ। ਆਵਾਜ਼ ਆਈ ਮੇਰੀ। ਹੈਲੋ। ਹੈਲੋ। ਹੈਲੋ।
ਹਾਂਜੀ ਹਾਂਜੀ ਹੈਲੋ ਆਵਾਜ਼ ਆਈ ਆ ਤੁਾਨੂੰ ਮੇਰੀ।
ਆ ਗਏ ਜੀ।
ਹਾਂਜੀ ਹਾਂਜੀ ਉਹ। ਨੈੱਟਵਰਕ ਇਸ਼ੂ ਹੋ ਜਾਂਦਾ ਨਾ ਕਈ ਵਾਰੀ ਵੈਸੇ ਤਾਂ ਮੈਂ ਆਪ ਪਰ ਇਰੀਆ ਆਈ ਹਾਂ ਮਤਲੱਬ ਕਿ ਆਪਣੇ ਟੈਰਿਸ ਤੇ। ਉਪਰ ਆਈਆਂ ਪਰ ਫਿਰ ਵੀ ਨੈੱਟਵਰਕ ਇਸ਼ੁ ਹੋ ਜਾਂਦਾ ਹਾਂਜੀ ਹਾਂਜੀ।
ਮੈਨੂੰ ਲੱਗਿਆ ਮੈਨੂੰ ਲੱਗਿਆ ਪਤਾ ਨੀ ਕੀ ਹੋ ਗਿਆ ਮੈਂ ਕਿਹਾ ਸ਼ਾਇਦ ਦੇ ਬੰਦ ਬੂੰਦ ਹੋ ਗਿਆ ਵਾ।
ਨਹੀਂ ਨਹੀਂ ਬੰਦ ਤਾਂ ਨਹੀਂ ਹੋਇਆ ਬਾਕੀ ਇਹ ਕਿ ਥੋੜ੍ਹੀ ਪ੍ਰੋਬਲਮ ਆ ਜਾਂਦੀ ਹੈ ਕਦੀ ਕਦਾਰ ਨਾ।
ਅੱਛਾ ਜੀ।
ਵੈਸੇ ਤਾਂ ਵਾਈ ਫਾਈ ਵਗੈਰਾ ਲੱਗਾ ਹੋਇਆ ਪਰ ਫਿਰ ਵੀ ਆ ਹੀ ਜਾਂਦੀ ਆ। ਹਾਂਜੀ।
ਅੱਛਾ।
ਕਹਿ ਰਹੀ ਸੀ ਮੰਮੀ ਨੂੰ ਮੈਂ ਕਿਹਾ ਅਸੀ ਵੀ ਤਾਂ ਮਤਲੱਬ ਇਹੀ ਬਿਜਨਸ ਖੋਲ ਲੈਂਦੇ ਹਾਂ। ਹੋਰ। ਅਰਨਿੰਗ ਦਾ ਵੀ ਸੋਰਸ ਬਣ ਜਾਏਗਾ ਨਾਲੇ ਅਸੀਂ ਕੰਮ ਕਰ ਲਾਂਗੇ ਲੋਕਾਂ ਦੀ ਡਿਮਾਂਡਾਂ ਪੂਰੀਆਂ ਕਰ ਦਾਗੇ। ਹ।
ਹਾਂਜੀ।
ਹਾਂਜੀ ਤੇ ਬਸ ਉਹੀ।
ਤੁਹਾਨੂੰ ਤੇ ਅਚਾਰ ਅਚਾਰ ਦੇ ਕੰਮ ਖੋਲੋ ਮੇਰੇ ਹਿਸਾਬ ਨਾਲ। ਤੇ ਤੁਹਾਨੂੰ ਇਹਨੇ ਔਡਰ ਆਉਂਦੇ ਨੇ।
ਹਾਂਜੀ ਹਾਂਜੀ ਮੈਂ ਉਹੀ ਕਹਿ ਰਹੀ ਸੀਗੀ ਨਾ ਤੁਹਾਨੂੰ। ਹਾਂਜੀ ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਵਧੀਆ ਸਲਾਹ ਦਿੱਤੀ ਹੈ ਤੁਸੀਂ ਸਾਨੂੰ।
ਇੱਕ ਸਾਫ -ਸੁਥਰਾ ਤੇ ਦੂਜਾ ਘਰ ਦਾ ਹੀ ਕੰਮ ਹੋ ਗਿਆ। ਆਂਢ-ਗੁਵਾਂਢ, ਆਸੀ-ਪੜੋਸੀ, ਰਿਸ਼ਤੇਦਾਰ ਹਰ ਕੋਈ ਲੈ ਹੀ ਲੈਂਦਾ ਥੋੜਾ-ਥੋੜਾ ਹਾਂਜੀ। ਕੁਆਲਿਟੀ ਵਧੀਆ ਹੈ ਤੇ ਹਰ ਕੋਈ ਲੈ ਲੈਂਦਾ ਵਾ।
ਹਾਂ-ਹਾਂ ਨਹੀਂ ਐਕਚੁਲੀ ਨਾ ਅਸੀਂ ਕੀ ਕੀਤਾ ਮਤਲਬ ਜਿੰਨਾ ਪਾਉਣਾ ਸੀ ਨਾ ਦਸ ਕਿਲੋ ਦੇ ਹਿਸਾਬ ਨਾਲ ਅਸੀਂ ਸ਼ੋਪਕੀਪਰ ਨੂੰ ਪਾ ਦਿੱਤਾ ਸੀ ਕਿ ਅਸੀਂ ਦਸ ਕਿਲੋ ਪਾਣਾ। ਤੇ ਕਲੋਂਜੀ ਕਾਲੀ ਵਾਲੀ ਕਲੋਂਜੀ ਲਿਆ ਸੀਗਾ, ਅਹ ਕੀ ਕਹਿੰਦੇ ਨੇ? ਅ ਹਲਦੀ, ਨਮਕ, ਲੋਂਜੀ ਥੋੜ੍ਹੀ ਜਿਹੀ ਮਧੂ ਮਿਰਚ ਤੁਸੀਂ ਪਾਣੀ ਆ, ਉਹ ਵੀ ਲੈਲੋ। ਤੇ ਆਪਣਾ ਸੌਫ, ਠੀਕ ਹੈ? ਇਹਨਾਂ ਸਾਰਿਆਂ ਨੂੰ ਹਾਂ ਅਗਰ ਤੁਸੀਂ, ਸੁੱਕਾ ਧਨੀਆ ਜਿਹੜਾ ਹੁੰਦਾ ਉਹ ਪਾਉਣਾ ਤੁਸੀਂ ਉਹ ਵੀ ਪਾ ਸਕਦੇ ਹੋ, ਵੈਸੇ ਕਈ ਲੋਕ ਪਾਦੇ ਨੇ ਤੇ ਇਹਨਾਂ ਸਾਰਿਆਂ ਉਹ ਲਿਆ ਕੇ ਨਾ ਏਨਾ ਸਾਰਿਆਂ ਨੂੰ ਥੋੜਾ ਜਿਹਾ ਦਰਦਰਾ ਮਤਲਬ ਰੋਸਟ ਕਰ ਲੈਣਾ ਕੜਾਹੀ ਦੇ ਵਿੱਚ। ਪੈਨ ਦੇ ਵਿੱਚ। ਤੇ ਫੇਰ ਨਾਲ ਥੋੜ੍ਹਾ ਜਿਹਾ ਹਲਕਾ ਦਰ ਦਰਾ ਕਰਕੇ ਫੇਰ ਤੁਸੀਂ ਅਪ ਪਣਾ ਚਾਰ ਸਾਫ਼ ਅ ਅੰਬ ਜਿਹੜੇ ਨੇ ਉਹ ਧੋ -ਧਾ ਕੇ ਸਾਫ ਮਤਲਬ ਕੱਟ-ਕੁੱਟ ਕੇ ਜਿਹੜੇ ਕਟਵਾਉਣੇ ਆ ਤੁਸੀਂ ਮੰਡੀ ਤੋਂ ਵੀ ਕਟਵਾ ਕੇ ਲਿਆ ਸਕਦੇ ਹੋ ਉਹ ਥੋੜ੍ਹੇ ਐਕਸਟਰਾ ਚਾਰਜ ਲੈ ਲੈਂਦੇ ਨੇ।
ਨਹੀਂ ਵੈਸੇ ਤਾਂ ਮੈਂ ਇੱਕ-ਦੋ ਵਾਰੀ ਪਹਿਲਾਂ ਪਾਇਆ ਸੀ ਪਰ ਕਾਫੀ ਟਾਈਮ ਹੋ ਗਿਆ ਹੁਣ ਕਾਫੀ ਟਾਈਮ ਹੋ ਗਿਆ ਹੁਣ ਪਾਇਆ ਨਹੀ ਹੈਗਾ
ਅੱਛਾ-ਅੱਛਾ ਹਾਂ।
ਚਲੋ ਕਿ ਚਲੋ ਦੁਬਾਰਾ ਜੇ ਪ੍ਰੈਕਟਿਸ ਹੌਜੇਗੀ।
ਹਾਂ ਹਾਂ। ਨਹੀਂ, ਨਾਲੇ ਇੱਕ ਦੂਜੇ ਦੀ ਸਲਾਹ ਲੈ ਲਈ ਦੀ ਆ, ਮਤਲਬ ਅ ਮੈਂ ਵੀ ਲੈ ਲੇਂਦੀ ਆ, ਬੇਸ਼ੱਕ- ਮੈਨੂੰ ਆਂਦੀ ਵੀ ਹੋਏ ਕੋਈ ਚੀਜ਼। ਲੇਕਿਨ ਮੈਂ ਫੇਰ ਵੀ ਪੁੱਛਣ ਲੈਂਦੀ ਆ ਕਿ ਤੁਸੀਂ ਕਿਵੇਂ ਬਣਾਉਦੇ ਹੋ, ਥੋੜਾ ਜਿਹਾ ਉਹਦੇ 'ਚ ਵੀ ਐਡ ਹੋ ਜਾਂਦਾ ਹੋਰ ਕੋਈ ਗੱਲ ਨੀ ਹੈ।
ਹੂੰ-ਹੂੰ-ਹੂੰ ਇੱਕ ਆਪਾਂ ਹੋਰ ਵੀ ਚੀਜ਼ ਬਣਾਣੀ ਸੀ।
ਮੇਥਰੇ ਵੀ ਪਾ ਸਕਦੇ ਹੋ ਤੁਸੀਂ ਨਾ, ਮੇਥਰੇ, ਉਹ ਹਾਂਜੀ- ਹਾਂਜੀ। ਮੇਥੀ ਦਾਾਨ ਜਿਹਨੂੰ ਕਹਿੰਦੇ। ਉਹ ਵੀ ਪਾ ਦੋ ਤੁਸੀਂ ਮਤਲਬ ਸਾਰਾ
ਤੇ ਇਹਦੇ ਵਿੱਚ ਤਾਂ ਆਪਾਂ, ਹੋਰ ਵੀ ਮਤਲਬ ਚੀਜ਼ਾਂ, ਹੋਰ ਵੀ ਮਤਲਬ ਅੰਬ ਦੇ ਵਿੱਚ ਜੇ ਅੰਬ ਦਾ ਜਿਹੜਾ ਮਸਾਲਾ ਹੈਗਾ ਵਾ। ਇਹਦੇ ਵਿੱਚ ਹੋਰ ਵੀ, ਪਾ ਸਕਦੇ ਜਿਵੇਂ ਗਾਜਰ ਪਾਤੀ ਇਹਦੇ ਵਿੱਚ ਹੀ
ਹ ਹਾਂ-ਹਾਂ ਮਤਲਬ ਆਉਂਦਾ ਜਿਦੇ 'ਚ ਸਰਦੀਆਂ ਵਿੱਚ ਮੈਂ ਪਾ ਲੈਂਨੀ ਆ। ਕਿਉਂਕਿ ਅਚਾਰ ਦਾ ਮਸਾਲਾ ਤਾਂ ਬਚ ਈ ਜਾਂਦਾ ਸਾਡਾ ਤੇ ਫੇਰ ਉਹਦੇ ਵਿੱਚ ਕੀ ਕਰਨਾ ਹੁਣ ਮਤਲਬ-
ਮੈਂ ਮੈਂ ਕਹਿ ਰਿਹੇ ਸੀ ਜਿਵੇਂ ਅੰਬ ਦਾ ਵਿਚਾਰ ਹੈਗਾ ਕਿ ਇਹਦੇ ਵਿੱਚ ਹੀ ਗਾਜਰਾਂ ਪਾਤੀਆਂ- ਇਹਦੇ ਵਿੱਚ ਹੀ ਉਹ-
ਵਿਚ ਨਾ ਤੁਸੀਂ ਪਾਓ, ਉਹ ਤੁਸੀਂ ਵੱਖਰਾ ਹੀ ਪਾਓ ਕਿਉਂਕਿ ਫਿਰ ਅੰਬ ਫਿਰ ਉਹ ਟੇਸਟ ਨਹੀਂ ਰਹਿੰਦਾ। ਤੁਸੀਂ ਅਲੱਗ ਅਲੱਗ ਪਾ ਸਕਦੇ ਹੋ ਨਾ, ਜੇ ਜੇਕਰ ਤੁਸੀਂ ਮਿਕਸ ਪਾਣਾ ਫੇਰ ਤੁਸੀਂ ਪਾ ਸਕਦੇ ਹੋ। ਤੇ ਉਹਦਾ ਮਸਾਲਾ ਹੋਡ ਹੁੰਦਾ ਨਾ ਥੋੜਾ ਜਿਹਾ, ਉਹਦੇ ਵਿੱਚ ਨਿੰਬੂ ਵੀ ਪੈਂਦਾ, ਏਦਾ ਫੇਰ ਉਹ ਮਤਲਬ
ਉਹੀ ਪੁੱਛਣ ਲਗਾ ਨਾ, ਕਈ ਵਾਰੀ ਦੇਖਿਆ ਨਾ ਕਿਤੇ, ਕਿ ਜ਼ਿਆਦਾਤਰ ਮਿਕਸ ਅਚਾਰ ਮਿਲਦਾ ਵਾ।
ਨਹੀਂ-ਨਹੀਂ ਉਹ ਫਿਰ ਉਹਦਾ ਮਸਾਲਾ ਹੋਏਗਾ ਨਾ ਇਹ ਅੰਬ ਦੇ ਅਚਾਰ ਦੇ ਤੇ ਇਹੀ ਮਸਾਲਾ ਹੁੰਦਾ ਫਿਰ।
ਅੱਛਾ! ਮਤਲਬ ਫੇਰ- ਸਾਰੇ ਜਿੰਨੇ ਵੀ ਆਚਾਰ ਹੈ, ਸਾਰਿਆਂ ਦਾ ਅਲੱਗ- ਅਲੱਗ ਮਸਾਲੇ ਤਿਆਰ ਕਰਨਾ ਪੈਣਾ ਵਾ।
ਹਾਂਜੀ- ਹਾਂਜੀ ਮਤਲਬ ਵੈਸੇ ਤੁਸੀਂ ਟੈਂਪਰੇਰੀ ਪਾ ਸਕੋ ਜ ਤੁਸੀਂ। ਘਰ ਖਾਣਾ ਮਤਲਬ ਵੈਸੀੇ ਕਦੇ। ਸਰਦੀਆਂ ਵਿੱਚ ਜਿਸ ਦਿਨ ਮਸਾਲਾ ਬਚ ਗਿਆ ਉਹਦੇ ਵਿੱਚ ਤੁਸੀਂ ਮਿਰਚ। ਸੁੱਟ ਸਕਦੇ ਹੋ।
ਲਸੋੜੇ ਦਾ ਅਚਾਰ ਖਾਧਾ ਜੇ ਕਦੀ। ਰਸੋੜੇ ਦਾ ਅਚਾਰ ਹੁੰਦਾ ਇੱਕ।
ਲਸਨ ਦਾ?
ਲਸੂੜਾ, ਲਸੂੜਾ।
ਨਹੀਂ- ਨਹੀਂ ਮੈਂ ਨਹੀਂ ਖਾਧਾ, ਉਹ ਨਹੀਂ ਮੈਂ ਖਾਧਾ।
ਗੋਲ- ਗੋਲ ਆਮਲਾ, ਆਮਲਾ ਦਾ ਜਿਵੇਂ ਅਚਾਰ ਪੈਂਦਾ ਨਾ ਜਿਵੇਂ, ਉਸ ਤਰਾਂ ਹੀ ਆਮ- ਆਮ। ਵਰਗਾ ਹੀ ਹੁੰਦਾ ਉਹ ਵੀ, ਪਰ ਉਹ ਥੋੜਾ ਛੋਟਾ ਹੁੰਦਾ ਵਾ। ਆਮਲਾ ਥੋੜਾ ਮੋਟਾ ਹੁੰਦਾ ਵਾ। ਓਸਤੂ ਥੋੜਾ ਛੋਟਾ ਹੁੰਦਾ।
ਅੱਛਾ- ਅੱਛਾ ਫੇਰ ਇਹਨੇ ਤੁਹਾਨੂੰ ਜ਼ਿਆਦਾ ਪਤਾ ਫੇਰ ਅਚਾਰ ਦਾ।
ਮੈਂ। ਪੰਜਾਬ ਰਹਿੰਦਾ ਈ ਨਾ, ਤੇ ਨਾਨੀ ਮੇਰੀ। ਤੇ ਨਾਨੀ ਮੇਰੀ ਆਚਾਰ ਪਾਉਂਦੀ ਸੀ।
ਹਾਂਜੀ- ਹਾਂਜੀ।
ਤੇ। ਤਾਂ ਕਰਕੇ ਕਾਫ਼ੀ ਕੁਛ ਪਤਾ ਹੈਗਾ, ਉਹ ਉੱਥੇ ਖਾਈ ਦਾ ਹੀ। ਨਾਨੀ ਸਾਰੇ, ਸਾਰੇ ਤਰਾਂ ਦੇ ਅਚਾਰ ਪਾ ਲੈਂਦੀ ਸੀ ਨਾਨੀ ਸਾਡੀ। ਹੁਣ ਬ ਨਾਨੇ- ਨਾਨੀ ਨਾਲ ਨਾਨਕੇ ਹੁੰਦੇ ਨੇ। ਹੁਣ ਸਾਡੀ ਨਾਨੀ ਹੈ ਨੀ। ਨਾ ਨਾ ਰਹਿ ਗਿਆ ਵਾ, ਮੈਂ ਉਹਨੂੰ ਵੀ ਬਹੁਤ ਟਾਈਮ ਹੋ ਗਿਆ ਮਿਲੇ ਨੂੰ, ਜਾਣਾ। ਹੁਣ ਪੰਜਾਬ ਉਹਨਾਂ ਨੂੰ ਵੀ ਮਿਲ ਕੇ ਆਉਣਾ ਵਾ। ਹਾ- ਹਾ।
ਕੋਈ ਗੱਲ ਨੀ ਮੈਂ ਬਸ ਵਧੀਆ- ਵਧੀਆ ਮੈਂ ਕਿਹਾ ਤੁਹਾਨੂੰ ਜ਼ਿਆਦਾ ਪਤਾ ਅਚਾਰ ਬਾਰੇ, ਤੁਸੀਂ।
ਚਲ।
ਥੱਲੇ ਖੋਲਿਓ।
ਹਾਂ ਕੋਈ ਨਾ ਜ਼ਰੂਰ ਜੀ। ਮੈਂ ਤੇ ਇੱਕ ਵਾਰੀ ਰਾਹਿ ਲੈਣੀ ਸੀ। ਮੈਂ ਕਿਹਾ ਚੱਲ ਰਾਹਿ ਲੈ। ਰਾਏ ਲੈ ਲਾ ਤੁਹਾਡੀ। ਹਾਂ ਤੇ ਫੇਰ ਉਸ ਤੋਂ ਬਾਅਦ ਪਾਈ ਲਾਂਗੇ।
ਹਾਂਜੀ- ਹਾਂਜੀ, ਹਾਂਜੀ ਚਲੋ ਕੋਈ ਗੱਲ ਨੀ, ਠੀਕ ਹੈ। ਤੁਸੀਂ। ਫੇਰ ਮਿਲਦੇ ਹਾ ਅਸੀਂ ਹ ਹਾਂਜੀ- ਹਾਂਜੀ।
ਹਾਂਜੀ- ਹਾਂਜੀ ਮੈਂ ਤੁਹਾਨੂੰ ਅਚਾਰ, ਅਚਾਰ ਪਾ ਕੇ ਮਿਲਾਂਗਾ ਤੁਹਾਨੂੰ। ਠੀਕ ਹੈ ਜੀ, ਓਕੇ ਜੀ।
ਕੋਈ ਨੀ, ਠੀਕ ਹੈ ਜੀ, ਠੀਕ ਓਕੇ।
ਬਾਏ, ਬਾਏ, ਬਾਏ, ਬਾਏ- ਬਾਏ।